ਹੈ।
ਹੈਲੋ।
ਹਾਂਜੀ, ਨਮਸਤੇ ਜੀ।
ਨਮਸਤੇ ਜੀ।
ਹਾਂਜੀ, ਹੋਰ ਠੀਕ-ਠਾਕ ਵਧੀਆ।
ਹਾਂ।
ਹਾਂਜੀ-ਹਾਂਜੀ ਤੁਹਾਡੇ ਘਰ ਪਰਿਵਾਰ ਸਭ ਠੀਕ ਹੈ?
ਹਾਂਜੀ, ਸਭ ਵਧੀਆ।
ਹੋਰ, ਬੱਚੇ ਠੀਕ ਨੇ ਤੁਹਾਡੇ।
ਹਾਂਜੀ।
ਹਾਂਜੀ, ਹੋਰ ਹੁਣ ਤਾਂ ਸਮਰ ਵਿ ਵਿਕੇਸ਼ਨ ਵੀ ਖ਼ਤਮ ਹੋ ਗਏ ਹੁਣ। ਸਕੂਲ ਸ਼ੁਰੂ ਹੋ ਗਏ, ਹੋਣੇ ਬੱਚੇਆਂ ਦੇ।
ਹਾਂਜੀ, ਸੁਰੂ ਹੋ ਗਏ ਨੇ, ਅੱਜ ਗਏ ਸੀ ਸਕੂਲ।
ਹਾਂਜੀ, ਠੀਕ ਹੈ ਜੀ, ਹੋਰ ਕੰਮ-ਕਾਰ ਵਧੀਆ ਚੱਲਦਾ ਵਾ ਤੁਹਾਡਾ।
ਕੰਮ-ਕਾਰ ਬੜਾ ਮੰਦਾ ਹੈਗਾ, ਵਾਜੇ ਵੱਜੇ ਹੋਏ ਨੇ।
ਅੱਛਾ ਜੀ, ਤੇ ਹੋਰ ਕੋਈ ਹੋਰ ਕੰਮ ਦਾ ਸੋਚ ਲੈਣਾ ਸੀ, ਫੇਰ।
ਕੰਮ ਹੁਣ ਦੇਖਦੇ ਪਿਆ, ਕੋਈ ਮਿਲ ਜਾਏ ਤੇ
ਹਾਂਜੀ, ਕੋਈ ਗੱਲ ਨੀ। ਮਾਹਰਾਜ ਜੀ ਬੈਠੇ ਨੇ ਕਰਨ ਵਾਲੇ। ਤੇ ਹੋਰ, ਮੈਂ ਕਹਿ ਰਹੀ ਸੀ ਚਲੋ ਕਿਤੇ ਹੁਣ ਜਿਵੇਂ ਗਰਮੀਆਂ ਹੈ, ਕਿਤੇ ਠੰਡੇ ਇਲਾਕੇ ਚਲੋ। ਆਪਣੇ ਵੀ ਪਰਿਵਾਰ ਲੈ ਚਲੋ ਕਿਤੇ ਘੁੰਮ ਈ ਆਈਏ।
ਹਾਂਜੀ।
ਤੇ ਫੇਰ ਆਪਣੇ ਉਹ ਮਿਸਿਜ਼ ਨੂੰ ਪੁੱਛ ਲੈਣਾ। ਕਿਧਰੇ ਦਾ ਪ੍ਰੋਗਰਾਮ ਬਣਾ ਲੈਣ
ਠੀਕ ਐ ਜੀ ਪੁੱਛ ਲਾਂਗੇ।
ਹਾਂਜੀ, ਹੋਰ ਠੀਕ-ਠਾਕ ਵਧੀਆ?
ਹਾਂਜੀ ਸਭ ਠੀਕ-ਠਾਕ।
ਖਾਏ ਤੇ ਖਾਣਾ।
ਹਾਂਜੀ।
ਹਾਂਜੀ ਹੋਰ ਸੁਣਾਓ।
ਹਾਂਜੀ।
ਹੋਰ ਠੀਕ-ਠਾਕ ਸਾਰੇ ਵਧੀਆ।
ਹਾਂ। ਵਧੀਆ ਜੀ।
ਬੱਚੇ ਵਧੀਆ ਸਟੱਡੀ ਕਰਦੇ ਪੇ ਆ।
ਹਾਂਜੀ- ਹਾਂਜੀ।
ਹਾਂਜੀ, ਚਲੋ ਠੀਕ ਹੈ ਵਧੀਆ ਹੀ ਹੋਣੇ ਚਾਹੀਦੇ ਐ, ਹੋਰ ਸੁਣਾਓ।
ਬਸ ਠੀਕ- ਠਾਕ ਜੀ।
ਹਾਂਜੀ ਹੋਰ ਕੀ ਬਣਾਇਆ ਸੀ ਅਜ ਤੁਹਾਡੀ ਮਿਸਿਜ ਨੇ।
ਛੋਲੇ ਚੌਲ ਬਣਾਏ ਸੀ।
ਅੱਛਾ ਜੀ, ਤੇ ਮਤਲਬ ਵਧੀਆ ਬਣਾ ਲੈਂਦੇ ਆ ਖਾਣਾ ਖੁਣਾ।
ਹਾਂ, ਠੀਕ ਈ ਬਣਾ ਲੈਂਦੇ ਨੇ।
ਅੱਛਾ ਜੀ। ਠੀਕ ਏ ਜੀ ਤੇ ਹੋਰ? ਸੁਣਾਓ ਓਨਾਂ ਦੇ ਓਦਰ ਘਰ ਪਰਿਵਾਰ ਮਾਇਕੇ? ਸਭ ਠੀਕ-ਠਾਕ ਵਧੀਆ।
ਹੋਰ, ਸਭ ਵਧੀਆ।
ਹਾਂਜੀ। ਓਧਰ ਵੀ ਗਰਮੀ ਬਹੁਤ ਪੈਂਦੀ ਹੋਣੀ ਐ।
ਗਰਮੀ ਬੜੀ ਹੈਗੀ ਏ
ਹਾਂਜੀ, ਗਰਮੀ ਦਾ ਤੇ ਬਹੁਤ ਬੁਰਾ ਹਾਲ ਏ ਹੋਰ ਸੁਣਾਓ? ਤੁਹਾਡੇ ਮੰਮੀ ਹੋਨੀ ਠੀਕ ਆ ਸਾਰੇ? ਠੀਕ ਹੈ ਸਾਰੇ।
ਹੋਰ, ਸਭ ਵਧੀਆ ਹੈਗਾ, ਤੁਸੀਂ ਸੁਣਾਓ।
ਹਾਂਜੀ- ਹਾਂਜੀ ਸਭ ਵਧੀਆ, ਬਸ ਮੇਰੀ ਵੀ ਗੁੜੀਆ ਦੇ ਅੱਜ ਸਕੂਲ ਖੁੱਲੇ ਆ, ਉਹ ਵੀ ਗਈ ਸੀ ਅੱਜ ਸਕੂਲੇ।
ਅੱਛਾ ਜੀ।
ਹਾਂਜੀ, ਓ ਵੀ ਗਈ ਸੀ ਅੱਜ ਸਕੂਲੇ। ਬਈ ਸ਼ੋਂ ਸ ਅ ਏਡਥ ਚ ਹੈਗੇ ਨੇ ਬੱਚੇ ਤੇ ਬਸ ਸਕੂਲਾਂ ਦਾ ਕੰਮ ਮਿਲ ਜਾਂਦਾ ਐਨਾ। ਹਾਂਜੀ ਕੰਮ ਬਹੁਤ ਮਿਲ ਜਾਂਦਾ ਐ ਸਾਰੀਆਂ ਛੁੱਟੀਆਂ ਤੇ ਉਹਨਾਂ ਨੇ ਕੰਮ 'ਚ ਵੀ ਤਾਤੀਆ। ਬੱਚੇ ਰਲ਼ ਜਾਂਦੇ, ਹਾਂਜੀ। ਬੱ ਬੱਚਿਆਂ ਨੇ ਰਲ ਕੇ ਸਾਰੀ ਛੁੱਟੀਆਂ ਕੰਮ ਚ ਵੀਤਾ ਤੀਆਂ ਚਾਟ ਬਣਾਣ ਚ ਲਗਾ ਤਾ ਤੇ ਹੁਨ ਨਾਲ ਹੀ ਯੂਟੀ ਸ਼ੁਰੂ ਹੋ ਜਾਣੇ ਸੱਤ ਤਰੀਕ ਤੋਂ।
ਤੇ ਛੁੱਟੀਆਂ ਚ ਗਏ ਨੀ ਕਿੱਥੇ ਘੁੰਮਣ।
ਨਹੀਂ ਜੀ ਨਹੀਂ ਬਸ ਕੰਮ। ਮੰਮੀ ਏਨਾ ਦੀ, ਕੰਮ ਕਰਕੇ ਫੇਰ ਓ ਗਏ ਨੀ, ਕਿਤੇ ਵੀ ਨੀ ਗਏ।
ਅੱਛਾ।
ਤੇ ਬਸ ਫੇਰ, ਘਰ ਹੀ ਓਨਾਂ ਨੇ ਆਪਣੇ ਪੇਪਰ ਦੀ ਤਿਆਰੀ ਵਗੈਰਾ ਕਰਨੀ ਸੀ। ਨੱਚ ਟੱਪ ਲਿਆ, ਤੇ ਕੰਮ ਕਰ ਲਿਆ।
ਹੂੰ।
ਹਾਂਜੀ, ਆਪਣੇ ਮਾਮਾ ਦੇ ਘਰ ਆਈ। ਸੀ, ਬੇਟੀ ਓਨਾਂ ਦੀ ਗੁੜੀਆਂ ਨਾਲ ਹੀ ਖੇਲਦੀ ਰਹੀ ਏ।
ਅੱਛਾ।
ਓਨਾਂ ਦੇ ਨਾਲ ਹੀ ਖੇਲ-ਖੇਲ ਕੇ ਆਪਣਾ ਟੈਮ ਪਾਸ ਕਰ ਲਿਆ, ਓਨੇ। ਹਾਂਜੀ। ਬਸ ਬੱਚੇ ਐਵੇਂ ਹੀ ਨੇ ਨਾ, ਬਸ ਖੇਲ ਕੇ ਟਾਈਮ ਪਾਸ ਕਰਦੇ ਨੇ, ਪੜ੍ਹਦੇ ਹੈ ਨੀ ਫੇਰ
ਹਾਂ, ਜਦੋਂ ਜਿੱਥੇ ਬੱਚੇ ਜ਼ਿਆਦਾ ਇਕੱਠੇ ਹੋ ਜਾਣ ਤਾਂ ਆ ਹੀ ਹੁੰਦਾ।
ਹਾਂਜੀ-ਹਾਂਜੀ, ਠੀਕ ਹੈ, ਬਸ ਸਕੂਲੋਂ ਆਏ ਸੀ। ਖਾਣਾ ਖਾਧਾ ਨੀ ਤੇ ਫੇਰ ਹੁਣ ਕੈਹਦੇ ਸੀ, ਮੰਮਾ ਸਾਨੂੰ ਭੁੱਖ ਲੱਗੀ। ਮੈਂ ਕਿਹਾ ਚਲੋ, ਤੁਹਾਨੂੰ ਹੁਣੇ ਚ ਕੋਈ ਦੁੱਧ ਵਗੈਰਾ, ਕੋਈ ਚਾਹ ਵਗੈਰਾ ਹੁਣੇ। ਦੇ ਦਿੰਦੇ ਆਂ। ਚਾਹ ਨਾਲ, ਕੋਈ ਚੀਜ਼ ਦੇ ਦਾਂਗੇ ਨਾਲ।
ਹੂੰ।
ਮੈਂ ਤੇ ਕਿਹਾ ਸੀ ਬਈ, ਅਚਾਰ ਬੋਤ ਵਧੀਆ ਪਆਉਂਦੇ ਨੇ ਓਧਰ। ਤੇ ਮੈਂ ਤੁਹਾਨੂੰ ਆਚਾਰ ਪਵਾਦਾਂਗੀ। ਕੈਹਦੀ ਸੀ, ਕੋਈ ਨਾ ਡਲਵਾ ਲੈਣਾ ਤੇ ਮੈਂ ਕਿਹਾ ਚੱਲ ਪਵਾਲਾਂਗੇ। ਅਚਾਰ-ਅਚਾਰ, ਨਾਲ ਬੰਦਾ ਮੱਠੀ ਖਾ ਲੈਂਦਾ, ਕੋਈ ਵੀ ਚੀਜ਼ ਖਾ ਲੈਂਦਾ।
ਹਾਂ।
ਤੇ ਤਾਂ ਕਰਕੇ ਮੈਂ ਕਿਹਾ ਸੀ, ਚੱਲ ਕੋਈ ਨੀ ਚਾਹ ਹੁਣੇ ਬਣਾਨੇ ਆ, ਤੇ ਚਾਹ ਨਾਲ ਕੀ ਖਾਾਲਾਂਗੇ।
ਸਹੀ-ਸਹੀ ਗੱਲ ਆ।
ਹਾਂਜੀ, ਬਸ ਟੈਮ ਪਾਸ ਈ ਨੀ ਹੁੰਦਾ, ਘਰ ਬੈਹ ਕੇ ਵੇਹਲੇ।
ਅੱਛਾ।
ਹਾਂਜੀ, ਤੇ ਤਾਂ ਕਰਕੇ, ਮੈਂ ਕਿਆ ਸੀ ਚਲੋ ਮੈਂ ਵੈਸੇ। ਸਟਿਚਿੰਗ ਵੀ ਕਰ ਲੈਣੀ ਹਾਂ, ਤੁਹਾਡੀ ਮਿਸਜ ਨੇ। ਸਟਿਚਿੰਗ ਕਰਵਾਣਾ ਹੋਵੇ ਕੋਈ ਸੂਟ, ਸਟਿਚ ਕਰਵਾਣਾ ਹੋਵੇ ਤੇ ਮੈਨੂੰ ਦੇ ਦਿਆ ਕਰਨਗੇ।
ਠੀਕ ਹੈ, ਕਿੰਨੇ ਪੈਸੇ ਲੈਂਦੇ ਸੂਟ ਦੇ?
ਨਹੀਂ -ਨਹੀਂ, ਮੈਂ ਨੋਰਮਲੀ ਜ਼ਿਆਦਾ ਨੀ ਰੱਖੇ ਹੋਏ, ਵਨ ਫਿਫਟੀ ਹੈ, ਬਸ ਮੇਰੇ ਹਾਂਜੀ, ਜਿਵੇਂ ਡਿਜ਼ਾਇਨ ਕੈਹਨਗੇ, ਉਵੇਂ ਪਾਦਾਂਗੇ। ਬਈ ਓਨਾਂ ਕੋਲੋਂ ਤੇ ਜਿਆਦਾ ਕੀ ਲੈਣੇ, ਅਸੀਂ ਜ਼ਿਆਦਾ ਲਾਂਗੇ। ਹਾਂਜੀ, ਹੋਰ ਠੀਕ ਐ, ਤੁਹਾਡੀ ਮਿਸਿਜ ਠੀਕ ਹੈ?
ਹੋਰ ਠੀਕ ਨੇ, ਓ ਵੀ ਬਾਰ ਖੜੇ ਹੁੰਦੇ ਨੇ। ਚਾਰ-ਪੰਜ ਜਨਾਨੀਆਂ ਇਕੱਠੇ ਹੋ ਕੇ, ਗੱਲਾਂ ਮਾਰਨ ਲੱਗ ਜਾਂਦੀਆਂ।
ਹਾਂਜੀ, ਠੀਕ ਐ ਜੀ।
ਏਨਾਂ ਦਾ ਹੋਰ ਕੰਮ ਕੀ ਜਨਾਨੀਆਂ ਦਾ।
ਅੱਛਾ ਜੀ, ਬਸ ਐਵੇਂ ਈ ਆ, ਜਨਾਨੀਆਂ ਇਕੱਠੇ ਹੋ ਜਾਣ ਨਾ। ਫੇਰ ਗੱਲਾਂ ਕਰਦੀਆਂ ਹੀ ਆ, ਚਲੋ ਏਧਰ -ਓਧਰ ਦੀਆਂ। ਹਾਂਜੀ, ਹੋਰ ਸੁਣਾਓ, ਤੁਹਾਡੇ ਮੰਮੀ ਠੀਕ ਹੈ?
ਹੋਰ, ਮੰਮੀ ਗਏ ਹੋਏ ਆ ਘੁੰਮਣ।
ਅੱਛਾ-ਅੱਛਾ ਮੰਦਿਰ ਜਾਂਦੇ ਆ?
ਹਾਂ, ਮੰਦਿਰ ਵੀ ਜਾਂਦੇ, ਗੁਰਦੁਆਰੇ ਵੀ ਜਾਂਦੇ ਨੇ।
ਅੱਛਾ ਜੀ, ਚਲੋ ਵਦੀਆ ਜੀ, ਜਾਣਾ ਚਾਈਦਾ। ਹੋਰ ਸੁਨਾਓ, ਗਏ ਨੀ ਤੁਸੀਂ ਘੁੰਮਨ? ਤੁਸੀਂ ਵੀ ਚਲ ਜਾਂਦੇ ਕਿਤੇ ਘੁੰਮਨ।
ਸਾਡੇ ਬੱਚੇ ਨੀ ਜਾਣ ਦਿੰਦੇ, ਬਾਹਰ ਘੁੰਮਣ ਫਿਰ
ਅੱਛਾ ਜੀ, ਨਈ- ਨਈ ਲੈ ਜਾਓ ਨਾ, ਹੁਨ ਤੇ ਛੁੱਟੀਆਂ ਈ ਐ।
ਛੁੱਟੀਆਂ ਕਿੱਧਰ, ਹੁਣ ਖਤਮ ਹੋ ਗਈਆਂ ਛੁੱਟੀਆਂ, ਹੁਣ ਤੇ ਸਕੂਲ ਸ਼ੁਰੂ ਹੋ ਗਏ ਜੀ, ਓਨਾਂ ਦੇ।
ਅੱਛਾ ਜੀ, ਨਈ -ਨਈ ਹੁਣ ਤੁਸੀ ਜਨਵਰੀ ਦੀ ਛੁੱਟੀਆਂ ਆਏਂਗੀਆਂ ਫੇਰ ਲੈ ਜਾਨਾਂ, ਬੱਚੇਆਂ ਨੂੰ ਘੁਮਾਨਾਂ ਵੀ ਚਾਈਦਾ।
ਪੈਸੇ ਵੀ ਤੇ ਹੋਣੇ ਚਾਈਦੇ ਨੇ, ਘਮਾਣ ਕੰਮ -ਕੰਮ ਹਲੇ ਘੱ ਟ, ਹੈਗੇ ਨੇ, ਕੰਮ ਖੁੱਲੇਂਗੇ ਫੇਰ, ਤਾਂ ਹੀ ਤਾਂ ਪੈਸੇ ਆਣਗੇ।
ਹਾਂਜੀ -ਹਾਂਜੀ ਠੀਕ ਐ, ਕੋਈ ਨੀ ਮਹਾਰਾਜ ਸਬ ਸਈ ਕਰਨਗੇ। ਹੋਰ, ਅਰੇ ਅੱਜ- ਕੱਲ ਗਰਮੀ ਕਰਕੇ ਕੰਮ ਵੀ ਨੀ ਕੋਈ ਹੁੰਦਾ ਨਾ।
ਗਰਮੀ ਜਾਦਾ ਪੈਂਦੀ ਐ ਨਾ।
ਹਾਂਜੀ- ਹਾਂਜੀ, ਗਰਮੀ ਬੌਤ ਐ, ਗਰਮੀ ਕਰਕੇ ਬੜਾ ਬੁਰਾ ਹਾਲ ਐ। ਹੋਰ ਸੁਨਾਓ, ਬਨ ਗਿਆ, ਰਾਤ ਦਾ ਖਾਨਾ- ਖੂਨਾ ਕਿ ਨਈ?
ਨਈ ਹਲੇੇ ਤੇ ਨਈਂ।
ਅੱਛਾ ਜੀ, ਤੇ ਫਿਰ ਟਾਈਮ ਨਾਲ ਖਾ ਲੈਂਦੇ ਓ, ਕਿਵੇਂ ਖਾਂਦੇ ਓ?
ਸਾਡਾ ਕੋਈ ਟਾਈਮ ਨੀ ਹੈਗਾ, ਅਸੀਂ ਕਦੀ ਨੌ ਵਜੇ, ਕਦੀ ਅੱਠ ਵਜੇ, ਕਦੀ ਦਸ ਵਜੇ।
ਅੱਛਾ ਜੀ, ਬਸ ਲੇਟ ਹੋ ਜਾਂਦਾ, ਜਦੋਂ ਮਨ ਕਰੇ ਉਦੋਂ ਹੀ ਖਾਣਾ।
ਉਸ ਟਾਈਮ ਖਾ ਲੈਂਦੇ ਆਂ।
ਅੱਛਾ ਜੀ, ਠੀਕ ਐ ਜੀ, ਬਸ ਐਵੇਂ ਈ ਐ ਬੱ ਦੇ ਨਾਲ ਨਾ ਗਰਮੀ ਚ ਏਸੀ ਔਨ ਕਰੋ ਤੇ ਤਾਂ ਹੀ ਖਾਧਾ ਜਾਂਦਾ, ਐਵੇਂ ਨੀ ਖਾਧਾ ਜਾਂਦਾ।
ਹੋਰ?
ਹਾਂਜੀ, ਸਬ ਵਧੀਆ।
ਏਸੀ -ਏਸੀ ਤੋਂ ਬਿਨਾਂ ਇਨਾਂ ਦੇ ਅੰਦਰ ਰੋਟੀ ਨੀ ਲੱਗਦੀ।
ਹਾਂਜੀ- ਹਾਂਜੀ, ਲਾਈਟ ਚੱਲ ਜਾਂਦੀ, ਗਰਮੀ ਤੇ ਬੌਤ ਹੁੰਦੀ ਏ ਲਾਈਟ ਵੀ ਚੱਲ ਜਾਂਦੀ ਐ।
ਹਾਂਜੀ।
ਲਾਈਟ ਜਾਵੇ ਤੇ, ਰੋਟੀ ਨਈਂ ਖਾਦੀ ਜਾਂਦੀ।
ਨਈ ਖਾਦੀ ਜਾਂਦੀ।
ਹੋਰ, ਅੱਛਾ ਹੁਣ ਫੇਰ, ਤੁਸੀਂ ਗਏ ਨੀ ਚੱਕਰ ਲਗਾਣ?
ਨਹੀਂ ਆਏਆ ਈ ਨਈਂ ਕੋਈ, ਅਸੀਂ ਬੈਠੇ ਆ ਵੇਹਲੇ ਘਰ।
ਅੱਛਾ ਜੀ, ਤੇ ਫਿਰ। ਕੋਈ ਨੀ, ਫੇਰ ਕਿਸੇ ਨੂੰ ਫੋਨ ਕਰਕੇ ਪੁੱਛ ਲੈਣਾ ਸੀ, ਨਾ ਕੋਈ ਚੱਕਰ ਦਾ ਫੋਨ-
ਐਦਾਂ ਨੀ, ਕੋਈ ਦੇਂਦਾ, ਕੋਈ ਜਿਦਾ- ਜਿੰਨਾ ਦਾ ਕਮ ਹੋਏਗਾ, ਆਪਨੇ ਆਪ ਹੀ ਫੋਨ ਕਰਨਗੇ।
ਠੀਕ ਐ ਜੀ? ਹੋਰ ਸੁਨਾਓ, ਚਾਏ ਬਨਾ ਲਈ ਤੁਆਡੀ ਮਿਸਿਸ ਨੇ ਕਿ ਨਹੀ?
ਨਈ ਓਨਾ ਨੂੰ ਕੈਹਣਾ, ਮੈ ਬਣਾਂਦਾ ਕੇਹਨਾ ਵਾ, ਚਾਹ- ਚੂ ਬਣਾਣ ਵਾਸਤੇ-
ਹਾਂਜੀ, ਨਾਲ ਕੁਛ ਬਨਵਾ ਲੋ ਨਾਲ ਕੋਈ ਚੀਜ- ਕੋਈ, ਚੀਜ ਖਾ- ਖੂ ਲੋ ਨਾਲ। ਹੈਨਾ, ਹੋਰ ਹਾਂਜੀ- ਹਾਂਜੀ ਸਭ-
ਜੇਹੜਾ ਓ, ਓ ਬਨਾਂਦੇ ਓ, ਫਿਸ਼ ਟਿੱਕਾ ਓ ਕਿਵੇ ਬਨਾਂਦੇ ਓ?
ਕੀ ਬਨਾਂਦੇ ਓ?
ਫਿਸ਼ ਟਿੱਕਾ, ਕਿਵੇਂ ਬਨਾਂਦੇ ਓ?
ਪੈਲੇ ਓ ਫਿਸ਼ ਤੇ, ਬਜਾਰੋਂ ਈ ਕਟਿੰਗ ਕੀਤੀ ਕਰਾਈ ਆਂਦੀ ਏ।
ਅੱਛਾ
ਤੇ ਉਹਨੂੰ ਫਿਰ ਅ ਘਰ ਲਿਆ ਕੇ ਫਰਾਈ -ਫਰੂਈ ਕਰੀਦਾ ਹੁੰਦਾ ਐ।
ਹਾਂ
ਤੇ ਉਸ ਤੋਂ ਬਾਅਦ ਗਰੇਵੀ ਅੱਛੀ ਤਰ੍ਹਾਂ ਫਰਾਈ ਕਰ ਲੋ ਜਿਆਦਾ ਮਤਲਬ ਬਲੈਕ ਵਿਚ ਨਾ ਹੋ ਜੇ। ਤੇ ਫਰਾਈ ਕਰਕੇ ਤੇ ਫੇਰ ਉਸ ਤੋਂ ਬਾਅਦ ਪਿਆਜ ਪਹਿਲੇ ਮੋਟੇ- ਮੋਟੇ ਕੱਟ- ਕੱਟ ਕੇ, ਤੇ ਟਮਾਟਰ ਕੱਟ ਕੇ ਉਹਨੂੰ- ਦਲ ਦਰਾ ਕਰ ਦੇਣਾ ਜਿਆਦਾ ਭੁੰਨਾ ਨੀ ਤੇ ਜਿਆਦਾ ਉਹ, ਕਾਲੇ ਪੰਨ ਚ ਨੀ ਕਰਨਾ। ਤੇ ਫੇਰ ਉਹਨੂੰ ਠੰਡਾ ਕਰਕੇ ਮਿਕਸੀ 'ਚ ਗ੍ਰੈਂਡ ਕਰ ਲੋ।
ਹਾਂ
ਤੇ ਫਿਰ ਉਸ ਤੋਂ ਬਾਅਦ ਉਹਦੇ 'ਚ ਸਾਰੀ ਮਸਾਲੇ ਪਾ ਕੇ- ਜੇ ਗਰਮ ਮਸਾਲਾ ਤੁਸੀ ਪਾਉਦੇ ਓ, ਤੇ ਗਰਮ ਮਸਾਲਾ ਪਾਲਓ, ਅਦਰਵਾਈਜ਼ ਨਾ- ਪਾਓ, ਜੇ ਤੁਹਾਡਾ ਮਨ ਨਈ ਕਰਦਾ ਨਈ ਖਾਣਾ ਤੇ ਨਾ ਪਾਓ, ਤੇ ਵੈਸੇ ਤਾਂ ਅੱਜ- ਅੱਜ ਕਲ ਗਰਮੀ ਬੋਤ ਏ ਗਰਮ ਮਸਾਲਾ ਪੈਂਦਾ ਨੀ।
ਹਾਂ।
ਤੇ ਇਸ ਕਰਕੇ ਨਹੀ ਪਾਣਾ ਚਾਹੀਦਾ ਮੈਗੀ ਮਸਾਲਾ ਪਾਲੋ ਕੁਛ ਵੀ ਪਾਲੋ, ਤੇ- ਉਹਦੇ 'ਚ ਫੇਰ ਸਾਰਾ ਤੜਕਾ- ਤਿਆਰ ਕਰਕੇ ਉਹਦੇ 'ਚ ਹਲਕਾ ਜਿਆ ਦੁੱਧ ਪਾਲੋ ਤੇ ਉਸ ਤੋ ਬਾਅਦ- ਫਿਸ਼ -ਫਿਸ਼ ਨੂੰ ਪਾਲੋ-
ਹੂੰ
ਤੇ ਉਸ ਤੋਂ ਬਾਅਦ ਹਲਕ- ਹਲਕਾ ਜਿਹਾ ਪਾਣੀ ਪਾ ਕੇ ਰੱਖ ਲਓ ਥੋੜਾ- ਢੱਕ ਕੇ-
ਹਾਂ
ਤੇ ਫੇਰ ਵੇਖਣਾ ਟਰਾਈ ਕਰਕੇ ਕਿਵੇਂ ਦੇ ਲਗਦੀ ਨੇ।
ਮੈ ਫਿਸ਼ ਟਿਕਕਾ ਪੁੱਛਿਆ ਸੀ, ਸਬਜ਼ੀ ਨੀ ਪੁੱਛੀ।
ਹਾਂਜੀ
ਮੈ ਫਿਸ਼ ਟਿੱਕਾ ਪੁੱਛਿਆ ਸੀ, ਫਿਸ਼ ਸਬਜ਼ੀ ਨੀ ਪੁੱਛੀ।
ਕੋਈ ਗੱਲ ਨੀ। ਤੁਸੀ, ਫਿਸ਼ ਟੀਕਾ ਈ ਤੁਹਾਨੂੰ ਦੱਸਿਆ ਸੀ ਲੇਕਿਨ ਤੁਸੀ ਗਲਤ ਫੇਮੀ ਹੋ ਗਈ। ਤੁਸੀ ਸਹੀ ਤਰ੍ਹਾਂ ਸੁਣਿਆ ਨੀ ਤੁਹਾਡਾ ਚਾ ਵੱਲ ਧਿਆਨ ਏ ਤਾਂ ਕਰਕੇ। ਤੇ ਤੁਸੀ ਚਾ- ਚੁ ਪੀਓ ਆਪਣੀ ਮਿਸਿਜ ਨੂੰ ਕਹੋ ਕਿ ਮੈਨੂੰ ਚਾਹ ਬਣਾ ਕੇ- ਦਵੇ ਵਧਿਆ ਵਾਲੀ ਇਲਾਚੀ ਵਾਲੀ, ਹਰੀ ਇਲਾਚੀ ਵਾਲੀ- ਚਾਹ ਬਣਾ ਕੇ ਪੀਓ। ਬਸ ਕੋਈ ਨੀ ਬਾਈ ਅਸੀ ਪੰਜ ਮਿੰਟ ਤੱਕ ਤੁਹਾਡੇ ਕੋਲ ਹਾਜਰ ਹੋ ਜਾਗੇ। ਦੋ ਮਿੰਟ ਚ, ਹਾਲੇ ਹਾਂਜੀ ਦੋ ਮਿੰਟ ਤੱਕ ਹਾਜ਼ਰ ਹੋ ਜਾ- ਤੇ ਮੈਂ ਨਾ ਮਾਰਕੀਟ ਈ ਆਈ ਹੋਈ-
ਜਹਾਜ਼ -ਜਹਾਜ਼ ਲੈ ਕੇ ਆਇਗਾ ਕੇ?
ਮਾਰਕੀਟ ਈ ਆਈ ਹੋਈ ਸੀ ਬਸ ਘਰ ਪਹੁੰਚਣ ਈ ਵਾਲੀ ਆ ਮੈ, ਹਾਂਜੀ। ਤੇ ਮੈ ਕਿਆ ਚਲ, ਹਾਂਜੀ ਮੈ ਕਿਆ ਚਲੋ ਮਿਲਕੇ ਈ ਜਾਵਾ। ਤੁਹਾਨੂੰ ਵੀ ਨਾ, ਮਨ ਕਰਦਾ ਵੈਸੇ ਮੈਂ ਕਿਹਾ ਚੱਲ ਘਰ ਹੁੰਦੇ ਜਾਈਏ।
ਐਲੋ, ਚਾਹ ਦੇਕੇ ਇਕ ਕੱਪ ਚਾਹ ਈ ਹੋ
ਹਾਂਜੀ ਹਾਂਜੀ ਬਨਵਾ ਲੈਨਾ ਬਸ ਮੈਂ ਪਹੁੰਚਣ ਵਾਲੀ ਆ ਦੋ ਕੁ ਮਿੰਟ ਤੱਕ।
ਅੱਛਾ
ਹਾਂਜੀ ਮੈਂ ਚੱਲ ਪੀਆ, ਤੇ ਬਸ ਆ ਜਾਗੀ ਮੈਂ।
ਫੇਰ ਇਦਾਂ ਬਣਵਾਵਾਂ ਚਾ?
ਹਾਂਜੀ, ਹੋਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਓਕੇ ਜੀ।
ਹਾਂਜੀ ਠੀਕ ਐ ਬਣਵਾਣਾ ਚਾਹ, ਠੀਕ।